ਹੈਲੋ,
ਹੈਲੋ,
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਵਧੀਆ ਤੁਸੀਂ ਸੁਣਾਓ
ਹੋਰ ਕੀ ਕਰ ਰਹੇ ਹੋ
ਬਸ ਬੈਠ ਈਸੁ ਨੇ ਚਾ ਚੂ ਪੀ ਬਸ ਬਾਹਰੋਂ ਉਹਨੂੰ ਨਗਰ ਕੀਰਤਨ ਨਿਕਲਿਆ ਸੀ ਉਹ ਦੇਖ ਰਹੇ ਸੀ
ਹਾਂਜੀ ਹਾਂਜੀ ਅੱਜ ਨਗਰ ਕੀਰਤਨ ਨਿਕਲਿਆ ਨਾ,
ਹਾਂਜੀ ਹੁਨੀ ਬਸ ਨਿਕਲਿਆ ਅੰਦਰ ਹੀ ਆਏ ਦੇ ਓਕੇ
ਅੱ ਅੱਛਾ ਅੱਛਾ ਹਾਂ ਸਾਡੇ ਵੀ ਐਸੀ ਏਥੇ ਟੀਵੀ ਚ ਤੇ ਅਸੀਂ ਅਸੀਂ ਆ ਨੀ ਪਏ ਤੇ ਟੀਵੀ ਚ ਆ ਰਿਹਾ ਸਾਰਾ ਪ੍ਰੋਗਰਾਮ। ਹਾਂਜੀ ਹਾਂਜੀ ਚਲੋ ਬੱਸ ਅੱਜ ਮੇਰੇ ਰਾਤੀ ਨਾ ਡਿਨਰ ਸੀ ਗੈਸਟ ਨੇ ਆਨਾ ਸੀ ਤੇ ਕੁਛ ਸੋਚਦੀ ਦੇਖਦੀ ਆ ਕਿ ਬਣਾ ਕੀਂ ਬਣਾ ਤੁਸੀਂ ਸੁਜੇਸਟ ਕਰੋ
ਤੁਸੀਂ ਕੋਈ ਦਾਲ ਸਭ ਨਈ ਆ ਨੋਨ ਵੇਜ ਵਗੈਰਾ,
ਨਈ ਨੋਂਨ ਵੇਜ਼ ਤੇ ਨਈ ਦਾਲ ਸਬਜੀ ਬਣਾਵਾਂਗੀ ਕਿਉਕਿ ਨੋਨ ਵੈਜ ਮੇਰੇ ਹਸਬੈਂਡ ਗੱਢੇ ਆਲਾ ਅੱਛਾ ਬਣਾਂਦੇ ਨੇ, ਤੇ ਉਹ ਅੱਜ ਘਰ ਨੀ ਹੈਗੇ, ਹਾਂ ਉਹਨਾ ਨੇ। ਰਾਤ ਤਕ ਆਨਾ ਫੇਰ ਮੈ ਤੇ ਆਪਣੇ ਹਿਸਾਬ ਚ, ਦਾਲ ਤੇ ਜੋ ਮੈਨੂੰ ਅੱਛਾ ਆਦੀ ਐ ਉਹ ਸਿਖਾਵਾਂਗਾ।
ਅੱਛਾ ਤੇ ਤੁਸੀ ਔਦੇ ਨਾਲ ਨਾਲ ਦਾਲ, ਦਾਲ ਦੂਲ ਤੇ ਬਣਾਓਗੇ ਨਾਲ ਪਨੀਰ ਬਣਾ ਹੈਲੋ,
ਹਨ ਐ ਵੀ ਸਹੀ ਐ ਆਡੀਆ ਤੁਹਾਡਾ,
ਹਾਂਜੀ ਨਾਲ ਸ਼ਾਹੀ ਪਨੀਰ ਬਣਾ ਨਾ ਕੋਈ ਉਹ ਗ੍ਰਵੀ ਆਲਾ ਹੁੰਦਾ ਸੁੱਕਾ ਹੋਗਿਆ ਉਹ ਬਣਾਣਾ ਨਾ ਤੁਹਾਡਾ ਦਾ ਤੇਲ ਕੱਢ ਨਾੜਦੇ,
ਹਾਂ ਮੈ ਨਾ ਉਹ ਲਾਸਟ ਬਣਾਇਆ ਸੀ, ਬੜਾ ਹੀ ਸਵਾਦ ਲਗਾਇਆ ਸੀ ਮੈਨੂੰ, ਸੋਚਦੀ ਪਈ ਆ ਓਹੀ ਬਣਾਲਾ, ਹਾਂ,
ਅੱਛਾ ਸ਼ਾਹੀ ਪਨੀਰ
ਸ਼ਾਹੀ ਪਨੀਰ ਅ ਹਾਂ ਸ਼ਾਹੀ ਪਨੀਰ ਲਗਾ ਲੋ, ਮਤਲਬ ਬੜਾ ਅੱਛਾ ਉਹਨਾ ਨੂੰ ਟੇਸਟ ਰੱਖ ਪਸੰਦ ਐ ਨਾ ਫੇਰ ਸਵਾਦ ਲੱਗਿਆ ਸੀ, ਲਾਸਟ ਵੀ ਅਹ ਮੇਰੇ ਹੋਰ ਕੋਈ ਗੈਸਟ ਆਏ ਸੀ ਇਹਨਾਂ ਫਰੈਡ ਆਏ ਸਨ। ਮੇਰੇ ਹਸਬੈਂਡ ਦੇ ਤੇ ਮੈਂ ਬਣਾਇਆ ਸੀ। ਯਾਰ ਅੰਬ ਬੜਾ ਟੇਸਟੀ ਸੀ ਲੱਗਿਆ ਸੀ
ਅੱਛਾ ਤੇ ਉਹ ਕਿਵੇਂ ਬਨਾਤੇ ਹੋ ਮੈਨੂੰ ਦੱਸਦੋ ਦੋ ਕੋਈ, ਜੈ ਰਾਮ, ਵਾਹਿਗੁਰੂ ਪਤਾ ਨਹੀ
ਹਾਂ ਜ਼ਰੂਰ ਜ਼ਰੂਰ ਮੈਂ ਨਾ ਉਹਦੇ ਚ ਨਾ, ਜਿਸ ਤਰਾ ਪਹਿਲੇ, ਮੱਖਣ ਮੱਖਣ ਦੇ ਵਿੱਚ ਨਾ ਪਿਆਜ ਮੋਟੇ ਮੋਟੇ ਲੰਬੇ ਕੱਟ ਲਓ। ਹਰੀ ਮਿਰਚ, ਦਾਲਚੀਨੀ ਕਾਜੂ ਮਗਜ, ਤੇ ਟਮਾਟਰ ਸਾਰਿਆਂ ਨੂੰ ਨਾ ਉਹ ਅੱਛੀ ਤਰ੍ਹਾਂ ਮਤਲਬ ਮਤਲਬ ਸੋਫਟ ਹੋ ਜਾਨ, ਮਤਲਬ ਗਲ ਜਾਣ ਥੋੜੇ-ਥੋੜ੍ਹੇ ਇਹਨਾਂ ਮੱਖਣ ਦੇ ਵਿੱਚ ਚ ਜਾਂ ਦੇਸੀ ਘਿਓ ਚ ਭੁੰਨ ਲੈਂਨੇ ਹਾਂ। ਤੇ ਉਹਨੂੰ ਥੋੜਾ ਭੁੰਨ ਕੇ ਨਾ ਫੇਰ ਉਹਦੇ ਚੋ ਦਾਲਚੀਨੀ ਕੱਢ ਲੋ। ਵ ਮੋਟੇ ਮਸਾਲੇ ਦਾਲ ਚੀਨੀ ਤੇ ਵਿੱਚ ਰਹਿਣ ਦਾ ਭਾਵੇਂ ਤੇਜ਼ ਪੱਤਾ ਜਿਹੜਾ ਪਾਇਆ ਤੇ ਨਾ ਤੇ ਮੈਂ ਤੁਹਾਨੂੰ ਅ ਮਸਾਲੇ ਨੀ ਦੱਸੇ ਨਾ ਵਿੱਚ ਕਿਹੜੇ ਕਿਹੜੇ ਪਾਣੇ ਐ।
ਨਹੀਂ-ਨਹੀਂ ਮਸਾਲੇ ਦੱਸੋ ਨਾ ਨਾਲ-ਨਾਲ। ਕੀ ਪਣਾ ਵੇਂ
ਹਾਂ ਤੇਜਪੱਤਾ ਹੋ ਗਿਆ, ਹਾਂਜੀ। ਤੇਜ਼ ਪੱਤਾ ਹੋ ਗਿਆ, ਦਾਲਚੀਨੀ, ਲੌਂਗ, ਕਾਲੀ ਮਿਰਚ ਤੇ ਇੱਕ ਮੋਟੀ, ਇੱਕ ਮੋਟੀ ਲਾਚ ਚੀ ਦਾ ਨਾ ਖਾਲੀ ਬੀਜ-ਬੀਜ ਪਾਲ ਲੋ।
ਅੱਛਾ।
ਹਾਂ ਤ ਤੇ ਕਾਜੂ ਹੋ ਗਿਆ ਵਿੱਚ ਤੇ ਮਗਜ਼-ਮਗਜ਼ ਦਾ ਵੀ ਬੜਾ ਅੱਛਾ ਟੇਸਟ ਆਉਂਦਾ ਹੈ। ਮਗਰ ਨਾ ਗ੍ਰੇਵੀ ਗਾੜੀ-ਗਾੜੀ ਕਰ ਦਿੰਦੈ ਮਗਜ। ਫੇਰ ਉਹਨੂੰ ਭੁੰਨ ਤੇ ਨਾ ਉਹਦਾ ਟੱਕ ਕੇ ਰਖ ਦੋ। ਉਹ ਗਲ ਜਾਣਗੇ ਨਾ, ਜਿਸ ਟੈਮ ਸੋਫਟ ਹੋ ਜਾਣਗੇ ਫੇਰ ਉਹਨੂੰ ਠੰਡਾ ਕਰਕੇ ਨਾ
ਹਾਂਜੀ।
ਤੇਜ਼ ਪੱਤਾ ਕਰ ਲਓ। ਤੇ ਬਾਕੀ ਮਸਾਲੇ ਵਿੱਚ ਹੀ ਮਿਕਸੀਰ ਦੇ ਵਿੱਚ ਅੱਛੀ ਤਰ੍ਹਾਂ ਗ੍ਰਾਇੰਡ ਕਰ ਲਓ।
ਅੱਛਾ।
ਹਾਂ ਤੇ ਭਾਵੇਂ ਉਹ ਟਮਾਟਰਾਂ ਦੇ ਛਿਲਕੇ ਵੀ ਲਾ ਲਓ ਉਹ ਵੀ ਨਾ ਵਿੱਚ ਫਿਰ ਹੁੰਦੇ ਨੀ ਉਹ ਮੈਂ ਵੈਸੇ ਵੀ ਮੇਰਾ ਹਸਬੈਂਡ ਨੂੰ ਅ ਪੱਥਰੀ ਦੀ ਸ਼ਿਕਾਇਤ ਹੈ ਨਾ ਤੇ ਫੇਰ ਮੈਂ ਉਦਾ ਛਿਲਕਾ ਪਾਂਦ
ਅੱਛਾ।
ਕਰਕੇ ਨਾ ਤੇ ਫੇਰ ਉਹਨੂੰ ਦੁਬਾਰਾ ਮ ਖੰਡ ਵਿੱਚ ਭੁੰਨੋ।
ਅੱਛਾ।
ਹਾਂ ਜਿਸ ਟਾਈਮ ਥੋੜ੍ਹਾ ਘਿਓ ਛੱਡ ਜਾਏ ਜਿਸ ਤਰਾਂ ਫੇਰ ਉਹਦੇ ਵਿੱਚ ਥੋੜ੍ਹੀ ਦਈਂ ਔਰ ਮੱਖਣ ਪਾ ਲੋ ਅਗਰ ਕਰੀਮ ਹੈਗੀ ਏ ਆ ਕਰੀਮ ਹੈਗੀ ਹੈ ਤੇ ਕਰੀਮ ਪਾ ਲ ਲੋ, ਨਹੀਂ ਤੇ ਮਲਾਈ ਪਾ ਲੋ।
ਅੱਛਾ।
ਹਾਂ ਫਿਰ ਉਹਨੂੰ ਅਛੀ ਤਰਾ ਦਹੀਂ ਔਰ ਦਹੀਂ ਵੀ ਪਾਓ ਤੇ ਨਾਲ ਮਲਾਈ ਵੀ ਪਾਓ।
ਅੱਛਾ ਦੋਨਾਂ ਚੀਜ਼ਾਂ ਪਾਣੀਆਂ
ਹਾਂ ਉਹਦੇ ਨਾਲ ਖਟਾਸ ਵੀ ਆ ਜਾਂਦੀ ਹੈ ਔਰ ਮਿਠਾਸ ਵੀ ਆ ਜਾਂਦੀ ਹੈ ਨਾ। ਫੇਰ ਮਲਾਈ ਨਾਲ ਜਿਹੜਾ ਸੋਫਟ, ਸੋਫਟ ਗ੍ਰੇਵੀ ਹੋ ਜਾਂਦੀ ਐ ਫੇਰ ਹਾਂ, ਫਿਰ ਉਹਨੂੰ ਅੱਛੀ ਤਰਾਂ ਭੁੰਨ ਕੇ ਤੇ ਪਨੀਰ ਨੂੰ ਨਾ ਸਾਈਡ ਤੇ ਮੈਂ ਨਾ ਥੋੜਾ ਜਾ ਨਾ ਮੈਰੀਨੇਟ ਨਮਕ ਲਾਲ ਨਮਕ ਜੀਰਾ ਪਾਊਡਰ। ਥੋੜੀ ਦੇਰ ਨਾ ਮੈਰੀਨੇਟ ਕਰਕੇ ਸਾਈਡ ਤੇ ਰੱਖ ਲਈਦਾ। ਕਈ ਵਾਰੀ ਜਲਦੀ ਹੋਏ ਤੇ ਐਵੇਂ ਵੀ ਦਈ ਤੇ ਉਹਨੂੰ ਤਵੇ ਤੇ ਰੋਸਟ ਕਰ ਲਓ ਦੇਖੋ ਕਲਰ ਮੈਂ ਰੈਡ ਕਲਰ ਕਲਰ ਵੀ ਰੱਖਿਆ। ਥੋੜਾ ਜਿਹਾ ਕਲਰ ਵੀ ਲਗਾ ਦਈ ਦਾ ਓਨੂੰ ਪਨੀਰ ਨੂੰ ਫੂਡ ਕਲਰ ਜਿਹੜਾ ਆਂਦਾ ਨਾ ਹਾਂ ਫਿਰ ਹੁਣ। ਓਨੂੰ ਨੋਨ ਸਟੀਕ ਪੈਣ ਵਿੱਚ ਜਾਂ ਤਵੇ ਤੇ ਨਾ ਉਹਨੂੰ ਰੋਸਟ ਕਰ ਲਈਦਾ ਥੋੜਾ ਜਿਹਾ।
ਅੱਛਾ ਤੇ ਮੱਖਣ ਵਿੱਚੀ ਕਰਦਿਓ।
ਹਾਂ, ਮੱਖਣ ਚੀ ਕਿਉਂਕਿ ਨਾ ਸ਼ਾਹੀ ਪਨੀਰ ਸ਼ਾਹੀ ਚੀਜ਼ਾਂ ਹੀ ਹੋਣੀ ਚਾਹੀਦੀਆਂ ਨਾ ਮੱਖ
ਫਿਰ ਉਹਦੇ ਵਿੱਚ ਫਿਰ ਜੋ ਗ੍ਰੇਵੀ ਹੋ ਜੇ। ਤੇ ਗਰੇਵੀ ਚੋਂ ਮੱਖਣ ਪਾਦੋ ਐ ਸਾਰਾ ਪਨੀਰ ਪਨੁਰ ਜਿਹੜਾ ਮੈਰੀਨੇਟ ਕੀ ਜਾਂ ਤਾਂ ਅਗਰ ਤੁਸੀਂ ਤਬੇ ਤੇ ਕੀ ਨਹੀਂ ਕਈ ਵਾਰੀ ਟਾਈਮ ਨਹੀਂ ਹੁੰਦਾ ਨਾ ਜਲਦੀ ਹੁੰਦਾ। ਹਾਂ ਕਿਉਂਕਿ ਬੜੀ ਸੋਫਟ ਜੀ ਅ ਉਹਦੀ ਮਤਲਬ ਗਰੇਵੀ ਬਣਦੀ ਐ ਏ ਵਾਲੀ।
ਅੱਛਾ।
ਹਾਂ। ਫਿਰ ਉੱਤੋਂ ਦੀ ਨਾ ਮੈਂ। ਦੇਸੀ ਘਿਓ ਲੈ ਕੇ ਨਾ ਸਾਈਡ ਛੋਟੇ ਕੜਛੀ ਚ ਜਾਂ ਕਿਸੇ ਚੀਜ਼ ਚ। ਏ ਦੋ ਹਰੀ ਜਾਂ ਲੰਬੀਆਂ ਲੰਬੀਆਂ ਕੱਟ ਕੇ ਔਰ ਲਾਚੀ ਨੂੰ ਕੁੱਟ ਕੇ ਨਾ ਛੋਟੀ ਲਾਚੀ ਗ੍ਰੀਨ ਲਾਚੀ ਜਿਹੜੀ ਹੁਂਦੀ ਏ ਉਨੂੰ ਕੁੱਟ ਕੇ ਤੇ ਉਹ ਉਹਦੇ ਵਿੱਚ ਤੜਕਾ ਲਾ ਕੇ ਨਾ ਉੱਪਰੋਂ ਪਾਦੋ। ਬੜਾ ਅੱਛਾ ਫਲੇਵਰ ਆਂਦਾ ਉਹਦਾ। ਹੁੰ, ਤੇ ਧਨੀਆ ਪਾਕੇ ਬੜਾ ਸਵਾਦ ਬਨਦਾ ਏ ਪਨੀਰ, ਕਿਸੀ ਦਿਨ ਬਨਾਨਾ।
ਹਾਂ, ਕੋਈ ਨੀ ਜਰੂਰ ਆਂਵਾਂਗੇ ਤੇ ਨਾਲ ਸਿੰਪਲ ਫੁਲਕੇ ਬਨਾਦੇ ਕੇ ਤੰਦੂਰੀ।
ਹਾਂ, ਦਾਲ ਹੁੰਦੀ ਏ ਨਾਲ ਮੈਂ ਚਾਵਲ ਬਨਾਨੀ ਆਂ। ਤੰਦੂਰੀ ਫੁਲਕੇ ਵੀ ਬਨਾ ਲਈਦੇ ਏ । ਬ ਅ ਜਿਵੇਂ ਦੇ ਗੈਸਟ ਨੇ ਅਗਰ ਕੋਈ ਬਜ਼ੁਰਗ ਨੇ। ਫੇਰ ਤੇ ਫੁਲਕੇ ਬਨਾ ਲਇਦੇ ਕੋਈ ਹਾਂ ਈ ਯ ਯੰਗ ਗੈਸਟ ਨੇ, ਜਵਾਨ ਗੈਸਟ ਨੇ। ਜਿਨ੍ਹਾਂ ਦੇ ਦੰਦ ਦੁੰਦ ਠੀਕ ਨੇ ਫਿਰ ਤੰਦੂਰੀ ਬਣਾ ਲਈ
ਅੱਛਾ, ਤੇ ਤੰਦੂਰ ਕਿਹੜਾ ਯੂਜ ਕਰਦੇ ਓ। ਗੈਸ ਆਲਾ ਕੇ ਦੂਜਾ।
ਹਾਂ, ਮੈਂ ਗੈਸ ਤੇ ਸਿਲਵਰ ਦੇ ਤੰਦੂਰ ਆਂਦੇ ਆ ਨਾ ਅੱਜ ਕੱਲ੍ਹ।
ਹਾਂਜੀ ਓਰ ਅੱਛਾ।
ਹਾਂ, ਉਹਦੇ ਚ ਅੱਛੇ ਬਨ ਜਾਂਦੇ ਆ ਤੰਦੂਰੀ ਫੁਲਕੇ ਨਾ। ਬੜੇ ਸੋਹਣੇ ਨਾਨ ਨਾਨ ਵੀ ਬਨ ਜਾਂਦੇ ਆ ਉਹਦੇ ਚ। ਮੈਦੇ ਦੇ ਬਨਾ ਲਓ। ਉਹ ਆਟੇ ਤੇ ਬਣਾ ਲੋ, ਵੈਸੇ ਮੈਦੇ ਦੇ ਜ਼ਿਆਦਾ ਸਵਾਦ ਬਨਦੇ ਏ ਨਾਨ।
ਹਾਂਜੀ ਨਾਨ ਤੇ ਟੇਸਟੀ ਬਨਦਾਏ। ਤੇ ਤਵੇ ਤੇ ਵੀ ਬਣਾ ਲੈਂਦੇ ਹੋ ਤੁਸੀਂ।
ਹਾਂ, ਇੱਕੋ ਹੀ ਗੱਲ ਏ।ਤਵੇ ਤੇ ਵੀ ਬਨਾ ਲੋ ਭਾਵੇਂ। ਤਵੇ ਤੇ ਵੀ ਗਿੱਲਾ ਕਰਕੇ ਲਗਾ ਪਰ ਉਹ ਵੇ ਤਵੇ ਤੇ ਬੜੀ ਹੋਲੀ ਸਪੀਡ ਚ ਬਨਣਗੇ। ਇੱਕ ਇੱਕ ਬਣੇਗਾ ਤੇ ਤੰਦੂਰ ਇਚ ਤੰਦੂਰ ਚ ਇਕ ਵਾਰ ਚ ਚਾਰ ਪੰਜ ਬਣ ਜਾੰਗੇ।
ਹਾਂਜੀ।
ਹਾਂ। ਨਾਲ ਮੈਂ ਆਪ ਮੈਂ ਉਹਨਾ ਮਸ਼ ਹਾਂਜੀ।
ਨਾਨ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਨਾ ਨਾ ਮੈਦੇ ਨੂੰ ਨਾ ਦਹੀਂ ਚ ਗੁੰਨ ਲੋ। ਮੈਂ ਤੇ, ਮੈਦੇ ਮੈਂ ਤਾਂ ਪੂਰਾ ਮੈਦਾ ਨੀ ਲੈਂਦੀ ਮੈਂ ਤੇ ਅੱਧਾ ਆਟਾ ਔਰ ਅੱਧਾ ਮੈਦਾ ਲੈ ਲੈਂਦੀ ਹਾਂ।
ਅੱਛਾ ਮਿਕਸ ਕਰਦੇ।
ਕਿਉਂਕਿ ਨਾ ਨੀਰਾ ਮੈਦਾ ਵੀ ਬੱਚਿਆਂ ਨੂੰ ਫੇਿਰ ਸਈ ਨੀ ਰਹਿੰਦਾ। ਹਮਮ। ਤੇ ਉਹਨੂੰ ਉਹਨੂੰ ਨਾ ਡਰ ਕੇ ਨਾ ਰੱਖ ਲਓ ਥੋੜ੍ਹੀ ਦੇਰ ਨਾ ਮਤਲਬ ਘੰਟਾ ਦੋ ਘੰਟਾ ਨਾ ਉਹਨੂੰ ਰੈਸਟ ਹੋਣ ਵਾਸਤੇ ਰੱਖ ਲੋ, ਗੁੰਨ ਕੇ ਵੀਚ ਥੋੜਾ ਨਮਕ ਪਾ ਲਿਆ। ਅਲ ਫਿਰ ਓ ਨਾ ਨਾ ਖਮੀਰ ਜਿ ਆ ਉਠ ਜਾਂਦਾ ਘੰਟਾ ਦੋ ਘੰਟਾ ਰਖ ਦਓ ਨਾ ਦੋ ਤਿੰਨ ਘੰਟੇ ਰਖ ਦੋ, ਖਮੀਰ ਉੱਠ ਜਾਂ ਹ ਫੇਰ ਉਹਨੂੰ ਜਿਹੜੀ ਮਰਜੀ ਸ਼ੇਪ ਵਿੱਚ ਬਣਾ ਕੇ ਉਪਰ ਕਲੋਜੀ ਲਗਾਈ ਦੀ ਹ ਤਿੰਨ ਵੀ ਲਗਾ ਦਈ ਦੇ ਨੇ ਕਈ ਵਾਰੀ ਦੀ ਵਾਈਟਸ ਹੀ ਲਾਂਦੇ ਨੇ। ਤੇ ਪਾਣੀ ਦਾ ਹੱਥ ਲਗਾ ਕੇ ਦੋਨੋ ਪਾਸੇ ਨਾ ਗਿੱਲਾ ਕਰਕੇ ਤੇ ਤੰਦੂਰ ਦੇ ਵਿੱਚ ਚਮੋੜ ਦੋ
ਅੱਛਾ।
ਚਾਰ ਪੰਜ ਲਗਾ ਦੋ ਬੜੇ ਸਵਾਦ ਨਾਨ ਹੁੰਦੇ ਨੇ ਉਹ ਛੋਲਿਆਂ ਨਾਲ ਬੜੇ ਖੁਸ਼ ਹੋ ਕੇ ਖਾਂਦੇ
ਹਮਮ, ਚੋਲ ਬ ਨਾਲ ਵੀ ਸਵਾਦ ਲਗਦੇ ਆ।
ਹਾਂ ਤੇ ਮਸ਼ਰੂਮ ਵਾਲੇ ਚਾਵਲ ਵੀ ਸੋਚ ਰਹੀ ਸਾਂ, ਤੁਹਾਨੂੰ ਆਂਦੇ ਆ ਬਣਾਣੇ ਮਸ਼ਰੂਮ ਵਾਲੇ ਚਾਵਲ?
ਨਾ ਮੈਂ ਤੇ ਕਦੇ ਟਰਾਏ ਨਹੀਂ ਕੀਤੇ, ਤੁਸੀਂ ਕੀਤੇ ਨੇ।
ਹਾਂ ਮੈਂ ਬਣਾਏ ਸੀ ਇੱਕ ਵਾਰੀ, ਅੱਛੇ ਬਣ ਗਏ ਸਨ। ਮੈਂ ਕਿਹਾ ਦੇਖਾਂ ਸ਼ਾਇਦ ਤੁਹਾਡੇ ਕੋਲ ਕੋਈ ਹੋਰ ਵਰਾਇਟੀ ਮਤਲਬ ਕਿਸੇ ਹੋਰ ਤਰੀਕੇ ਨਾਲ ਬਣਾਦੇ ਓ।
ਨਹੀਂ ਨਹੀਂ ਚਾਵਲ ਤੇ ਮੈਂ ਪਹਿਲੀ ਵਾਰੀ ਸੁਣਦੀ ਪਿਆ ਮਸ਼ਰੂਮ ਮ ਮਸ਼ਰੂਮ ਵਾਲੇ ਚਾਵਲ ਤਾਂ ਮੈਂ ਕਦੀ ਟਰਾਈ ਨਹੀਂ ਕੀਤੇ। ਹਾਂਜੀ
ਹਾਂਜੀ, ਉਸ ਤਰ੍ਹਾਂ ਹੀ ਬਣਦੇ ਜਿਵੇਂ ਸਿੰਪਲ ਚਾਵਲ ਮਟਰਾਂ ਵਾਲੇ ਬਣਦੇ ਆ ਜਾਂ ਜਿਵੇਂ ਪਹਿਲੇ ਵਿੱਚ ਅ ਖੜੇ ਮਸਾਲੇ ਤੇਜ ਪੱਤਾ ਹੋ ਗਿਆ ਅ ਦਾਲ ਚੀਨੀ, ਲੌਂਗ ਜੀਰਾ ਇਹ ਸਭ ਪਾ ਕੇ ਲਸਣ ਲਸਣ ਖੁੱਲਾ ਪੈਂਦਾ ਹੈ ਇਦੇ ਚ ਥੋੜ੍ਹਾ ਜਿਨ੍ਹਾਂ ਲਸਣ ਭੁਨ ਕੇ ਪਿਆਜ਼ ਪਾ ਕੇ ਬਰੀਕ-ਬਰੀਕ ਮਸ਼ਰੂਮ ਕੱਟ ਕੇ ਉਹਦੇ ਵਿੱਚ ਸੋਟੇ ਕਰ ਲਓ, ਫੇਰ ਉਤੋਂ ਨਮਕ ਕਾਲੀ ਮਿਰਚ ਪਾ ਕੇ ਫਿਰ ਚਾਵਲ ਪਾ ਦੋ ਜਿਵੇਂ, ਹਾਂ ਬੜੇ ਸਵਾਦ ਬਣਦੇ ਆ ਕਿਸੇ ਦਿਨ ਬਣਾਉਣਾ।
ਹਾਂ। ਕੋਈ ਨੀ ਬਣਾਵਾਂਗੀ, ਵਧੀਆ ਸ ਤੁਸੀਂ।
ਬਿਲਕੁਲ ਇਵੇ ਜਿਵੇਂ ਚਿਕੱਨ ਵੱਕਣ ਦਾ ਟੇਸਟ ਆਉਂਦਾ ਏ ਨਾ ਇੰਝ ਆਉਂਦਾ ਐ ਟੇਸਟ।
ਅੱਛਾ ਤੇ ਚਿਕਨ ਵੀ ਤੇ ਚਿਕਨ ਵੀ ਅਲਗ ਅਲਗ ਬਣਾਉਦੇ ਹੋ ਕਿ ਇੱਕ ਹੀ ਤਰ੍ਹਾਂ ਦਾ।
ਚਿਕੱਨ ਐਕਚੁਲੀ ਮੇਰੇ ਹਸਬੈਂਡ ਬਣਾਉਂਦੇ ਨੇ, ਮੈਂ ਨੀ ਬਣਾਉਂਦੀ।
ਅੱਛਾ, ਤੁਸੀਂ ਨੀ ਬਣਾਦੇ।
ਨਾਂ। ਕਿਉਂਕਿ ਮੈਂ ਖਾਂਦੀ ਵੀ ਨਹੀਂ ਤੇ ਇਸ ਕਰਕੇ ਫਿਰ ਮੈਂ ਬਣਾਉਂਦੀ ਵੀ ਨਹੀਂ।
ਹਾਂਜੀ, ਇੱਥੇ ਜਿਹੜਾ ਖਾਂਦਾ ਹੈ ਨਾ ਨਾ ਫਿਰ ਉਹ ਬਣਾਦਾ ਵੀ ਨੀ। ਹੋਰ ਮੈਨੂੰ ਬਹੁਤ ਵਧੀਆ ਲਗਦੇ, ਚਲੋ ਠੀਕ ਹੈ।
ਓਕੇ ਜੀ।
ਓਕੇ ਸਤਿ ਸ਼੍ਰੀ,
ਸਤਿ ਸ੍ਰੀ ਅਕਾਲ।